' ' ਐਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਵਾਜ਼ ਨੀ ਆਉਂਦੀ ਹੈਲੋ। ਹੈਲੋ। ਹੈਲੋ।
ਹੈਲੋ -ਹੈਲੋ, ਸਤਿ ਸ਼੍ਰੀ ਅਕਾਲ ਜੀ ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ। ਹੈਲੋ
ਹੋ
ਹੈਲੋ-ਹੈਲੋ ਬਾਜ਼ ਨਹੀਂ ਆਉਂਦੀ ਹੈਲੋ।
ਤੁਹਾਡੀ ਨਾ ਰੋ ਕਰ ਰਹੀ ਆ ਆਵਾਜ਼
ਹਾਂਜੀ ਹੁਣ ਸਹੀ ਆ ਰਹੀ ਹੈ ਜੀ, ਹਾਂਜੀ।
ਠੀਕ -ਠੀਕ।
ਹਾਂਜੀ -ਹਾਂਜੀ। ਹਾਂਜੀ।
ਜੀ ਹੋਰ ਠੀਕ ਹੋ।
ਹਾਂਜੀ, ਵਧੀਆ ਤੁਸੀਂ ਦੱਸੋ ਜੀ।
ਓਕੇ -ਓਕੇ।
ਕੁੁਛ ਨਹੀਂ ਜੀ ਬਸ ਚਾਹ ਪੀ ਕੇ ਹਟੇ ਸੀ ਜੀ।
ਠੀਕ ਹੈ, ਠੀਕ ਹੈ ਦੇਖਲੋ ਗਰਮੀ ਕਿੰਨੀ ਹੋ ਗਈ ਨਾ
ਗਰਮੀ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਪਹਿਲਾਂ ਸਵੇਰ ਟਾਈਮ ਮੌਸਮ ਠੀਕ ਸੀਗਾ
ਅੱਜ ਹਾਂਜੀ, ਸਵੇਰੇ ਗਿਆਰਾਂ- ਬਾਰਾਂ ਕੁ ਵਜੇ ਵੀ ਬੱਦਲ ਜੇ ਹੋ ਗਏ ਸੀਗੇ
ਹਾਂਜੀ।
ਫੇਰ ਦੇਖੋ ਉਸ ਤੋਂ ਬਾਅਦ ਫੇਰ ਧੁੱਪ ਹੋਗੀ ਜਿਵੇਂ, ਆਪਾ ਚਲੋ ਮੌਸਮ ਦੇ ਉੱਤੇ ਗੱਲ ਕਰਦੇ ਹਾਂ ਵੀ ਮੌਸਮ ਬਦਲ ਤਾ ਹੀ ਰਹਿੰਦਾ ਰੋਜ਼
ਹਾਂਜੀ।
ਅੱਜ ਸਵੇਰ ਦੀ ਗੱਲ ਕਰੀਏ ਕਿ ਦੇਖੋ ਬੱਦਲ ਵਾਲਾ ਮੌਸਮ ਸੀਗਾ ਸਵੇਰੇ
ਹਾਂਜੀ।
ਪਰ ਸਾਢੇ ਕੁ ਅੱਠ, ਨੌ ਕੁ ਵਜੇ ਦੇਖੋ ਕਿੰਨੀ ਧੁੱਪ ਹੋ ਗਈ ਸੀਗੀ ਫੇਰ
ਹਾਂਜੀ- ਹਾਂਜੀ।
ਫੇਰ ਦੇਖਲੋ ਧੁੱਪ ਕਰਕੇ ਵੀ ਲਗਾ ਲੋ ਵੀ ਦੇਖਲੋ ਹੁਣ ਅੱਜ ਕੱਲ੍ਹ ਇੰਨੀ ਧੁੱਪ ਹੋ ਗਈ ਇਨਾ ਟੈਂਪਰੇਚਰ ਚਲੋ ਹੋਇਆ- ਹੋਇਆ ਕਿ ਆਪਾਂ ਦੇਖੋ ਧੁੱਪ 'ਚ ' ਕੋਈ ਕੰਮ ਕਰ ਹੀ ਨੀ ਸਕਦੇ ਹੈਗੇ
ਹਾਂਜੀ, ਕੰਮ ਨੂੰ ਬਿਲਕੁੱਲ ਜੀਅ ਨਹੀਂ ਕਰਦਾ ਬਸ ਅੰਦਰ- ਅੰਦਰ ਕੰਮ ਕਿੰਨੇ ਹੀ ਕਰਲੋ
ਹੁਣ ਜਿਨਾਂ ਦੇ ਘਰ ਤਾਂ ਦੇਖੋ ਅੰਦਰੋ ਬੰਦ ਨੇ ਲਗਾ ਲੋ, ਜਿਵੇਂ, ਬਾਹਰ ਵਿਹੜਾ ਨੀ ਲਗਾਲੋ ਸਾਰਾ ਕੁਛ ਹੀੰ ਅੰਦਰ ਆ, ਉਹਨਾ ਨੂੰ ਤਾਂ ਚਲੋ ਠੀਕ ਰਹਿੰਦਾ ਵੀ ਚਲੋ ਅੰਦਰੋ ਤਾ ਨਹੀਂ ਧੁੱਪ ਜਾਂਦੀ
ਹੁਣ ਜਿੰਨਾ ਦੇ ਘਰੇ ਲਗਾ ਲਓ ਸਿੱਧੀ ਧੁੱਪ ਆਉਂਦੀ ਆ ਜਾਂ ਵਿਹੜੇ ਬਾਹਰ ਨੇ
ਜਿਵੇਂ ਹੁਣ ਕਿਸੇ ਦਾ ਘਰ ਨਹੀਂ ਪਾਇਆ ਹੁੰਦਾ
ਹਾਂਜੀ।
ਫਿਰ ਦੇਖੋ ਉਹਨਾ ਨੂੰ ਕਿੰਨੀ ਦਿੱਕਤ ਆਉਂਦੀ ਆ ਹਨਾ ਵੀ ਲਗਾਲੋ ਸਿੱਧੀ ਧੁੱਪ ਆ ਜਾਂਦੀ ਆ ਸਵੇਰੇ- ਸਵੇਰੇ ਚੁਬਾਰਿਆਂ ਤੇ ਲਗਾ ਲੋ, ਜਿਵੇਂ ਹੁਣ ਅਸੀਂ ਗੱਲ ਕਰੀਏ ਵੀ ਸਾਡੇ ਚੁਬਾਰੇ ਨੇ ਉੱਪਰ
ਹਾਂਜੀ।
ਤਾਂ ਸਾਡੇ ਵੀ ਦੇਖੋ ਦੇਖੋ ਸਵੇਰੀ ਗੱਲ ਸੂਰਜ ਚੜ੍ਹਦਾ ਹੀ ਆ ਜਾਂਦਾ ਦੇਖਲੋ ਇੰਨੀ ਧੁੱਪ ਕੀ ਕੋਈ ਕੰਮ ਕਰਨਾ ਔਖਾ ਹੋ ਜਾਂਦਾ ਏਨੀ ਗਰਮੀ 'ਚ'
ਹਾਂਜੀ ਹ।
ਹੈਲੋ।
ਹਾਂਜੀ।
ਹਾਂਜੀ- ਹਾਂਜੀ, ਵੀ ਦੇਖੋ ਮੌਸਮ ਬਦਲਦਾ ਹੀ ਰਹਿੰਦਾ ਤਾਂ ਕਦੇ ਬਾਰਿਸ਼ਾਂ ਹੋ ਜਾਂਦੀਆਂ ਨੇ, ਹੁਣ ਤੇ ਚਲੋ ਪਿੱਛੇ ਜੇ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ ਆਪਾਂ ਕਿੰਨੀ ਬਾਰਿਸ਼ ਹੋਈ ਸੀਗੀ ਇੱਕ ਦਿਨ ਤੇ ਦੇਖੋ ਲੱਗਦਾ ਵੀ ਨੀ ਸੀ ਵੀ ਉਹ ਗਰਮੀ, ਵੀ ਗਰਮੀ 'ਚ' ਬਾਰਸ਼ ਹੈ ਕੀ ਆਪਾਂ ਨੂੰ ਇਹ ਇੱਕ ਤਰ੍ਹਾਂ ਨਾਲ ਮੌਸਮ ਦਾ ਕੁੱਛ ਪਤਾ ਲੱਗ ਜਾ ਕਦੋਂ, ਮੀਂਹ ਆਜੇ ਕਦੇ ਹਨੇਰੀ ਆਜੇ। ਥੋੜੇ ਦਿਨ ਪਹਿਲਾਂ ਹੀ ਦੇਖਲੋ। ਵੀ ਕਿੰਨੀ ਨੇਰੀ ਚੱਲ ਕੇ ਬਾਰਿਸ਼ ਹੋਈ ਸੀਗੀ।
ਹਾਂਜੀ-ਹਾਂਜੀ।
ਦੇਖੋ ਉਹ ਕੋਈ ਸਮਾਂ ਵੀ ਨੀ ਸੀਗਾ, ਬਾਰਿਸ਼ ਦਾ ਅਗਰ ਆਪਾਂ ਗੱਲ ਕਰੀਏ
ਹਾਂਜੀ।
ਨਹੀਂ ਤਾਂ ਚਲੋ ਕੁੱਛ ਮਹੀਨੇ ਹੁੰਦੇ ਨੇ। ਵੀ ਜਿਵੇਂ ਹੁਣ ਆਪਾਂ ਕਹਿ ਦਾ ਗੇ ਕਿ ਅੱਗੇ ਜਦੋਂ ਝੋਨਾ ਲੱਗ ਗਿਆ। ਉਸ ਤੋਂ ਬਾਅਦ ਦੇਖੋ ਬਾਰਿਸ਼ਾਂ ਪੈਂਦੀਆਂ ਨੇ। ਇਹ ਤਾਂ ਕੋਈ ਮੌਸਮ ਵੀ ਨੀ ਸੀਗੀ ਬਾਰਿਸ਼ ਦੀ।
ਹਾਂਜੀ।
ਤਾਂ ਵੀ ਦੇਖੋ ਮੌਸਮ ਬਦਲਦਾ ਰਹਿੰਦਾ ਕੀ ਜਿਵੇਂ ਹੁਣ ਆਪਾਂ ਕੁਦਰਤ ਨਾਲ ਛੇੜਛਾੜ ਕਰੀ ਜਾ ਰਹੇ ਆ।
ਹਾਂਜੀ।
ਦਰਖਤ ਕੱਟੀ ਜਾ ਰਹੇ ਆ, ਆਪਾਂ ਲਗਾਵੋ ਵੀ ਕਿੰਨਾ ਕੁਛ ਹੀ ਦੇਖੋ ਇਨਸਾਨ ਹੀ ਕਰ ਰਿਹਾ ਨਾ ਲਗਾ ਲੋ ਚੇ ਸਰਕਾਰਾਂ ਕਰਵਾਦੀਆਂ ਨੇ ਜਾਂ ਇਨਸਾਨ ਕਰ ਰਿਹਾ ਆ।
ਹਮ।
ਹਮੇਸ਼ਾ ਉਸਦਾ ਦੇਖੋ ਨਤੀਜਾ ਆਪਾਂ ਨੂੰ ਹੀ ਭੁਗਤਣਾ ਪੈਂਦਾ ਹੁਣ ਦੇਖੋ ਜੇ ਆਪਾਂ ਗੱਲ ਕਰੀਏ ਵੀ ਇੰਨੀ ਗਰਮੀ ਕਿਉਂ ਵੱਧਦੀ ਜਾ ਰਹੀ ਐ ਦਿਨ ਪ੍ਰਤੀ ਦਿਨ।
' ' ਹਾਂਜੀ ' '
ਵੀ ਦੇਖੋ ਇਸਦੇ ਕਸੂਰਵਾਰ ਆਪਾਂ ਹੀ ਹਾਂ ਕਿਉਂਕਿ ਹੁਣ ਦਰਖਤ ਕੱਟੇ ਜਾ ਰਹੇ ਨੇ ਦਰਖਤ ਦੇ ਦੇਖੋ ਕੋਈ ਲਗਾਂਦਾ ਨੀ ਹੈਗਾ।
ਹਾਂਜੀ।
ਪਹਿਲਾਂ ਕੀ ਸੀ ਲਗਾ ਲੋ ਵੀ, ਪਹਿਲਾਂ ਦੇਖੋ, ਹਰ ਕੱਚੇ ਘਰ ਚ ਦਰਖਤ ਇੱਕ ਨਾ ਇੱਕ ਪੱਕਾ ਹੀ ਹੁੰਦਾ ਸੀਗਾ ਕਿਉਂਕਿ ਪਹਿਲਾਂ ਜਿਹੜਾ ਪੱਖੇ ਵਗੈਰਾ ਹੁੰਦੇ ਸੀ। ਲੋਕ ਤਾਂ ਦਰਖਤਾਂ ਦੀ ਛਾਂ ਹੇਠ ਹੀ ਸੌਂਦੇ ਸੀਗੇ
ਹਾਂਜੀ।
ਤਾਂ ਫਿਰ ਤਾਂ ਦਰਖ਼ਤਾਂ ਦਾ ਫਾਇਦਾ ਚੁੱਕਦੇ ਸੀ। ਪਰ ਹੁਣ ਕੀ ਹੋ ਗਿਆ ਵੀ ਦੇਖੋ। ਏ ਸੀ ਵਗੈਰਾ ਆ ਗਏ ਕੇ ਹੁਣ ਤਾਂ ਦੇਖੋ ਏ ਸੀ ਆ ਗਏ ਤਾਂ ਦਰਖ਼ਤ ਤਾਂ ਲੋਕਾਂ ਨੇ ਕੱਟ ਹੀ ਦਿੱਤੇ ਸਾਰੇ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਤੁਸੀਂ ਵੀ ਦੱਸੋ? ਕੁਛ ਮੌਸਮ ਬਾਰੇ।
ਅਸੀਂ ਕੀਤੀ ਗ ਹੁੰਦਾ ਰਹਿੰਦਾ ਹਨਾ, ਜਿਵੇਂ ਸਵੇਰੇ ਟਾਈਮ ਵਧੀਆ ਸੀ ਹੁਣ ਤਾਂ ਬਹੁਤ ਗਰਮੀ ਪੈ ਰਹੀ ਆ ਜਦੋਂ ਗਰਮੀ ਪੈਂਦੀ ਆ, ਤਾਂ ਫਿਰ ਕੰਮ ਕਰਨ ਨੂੰ ਵੀ ਦਿਲ ਨੀ ਕਰਦਾ ਨਾ ਜੀ।
ਹਾਂਜੀ-ਹਾਂਜੀ ਉਹੀ ਗੱਲ ਕਰ ਦੇਖੋ ਹੁਣ ਗਰਮੀ 'ਚ' ਚਲੋ, ਸਰਦੀ ਫਿਰ ਵੀ ਠੀਕ ਹੁੰਦਾ ਵੀ ਚਲੋ ਧੁੱਪ 'ਚ' ਬੈਠ ਕੇ ਆਪਾਂ ਜਾਂ ਮੋਟੇ ਕੱਪੜੇ ਪਾ ਕੇ ਆਪਾਂ ਕੰਮ ਕਰੀ ਜਾਂਨੇ ਆ।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
ਦੇਖੋ, ਗਰਮੀ 'ਚ' ਤਾਂ ਆਪਾਂ ਬਾਹਰ ਨਿਕਲਣਾ ਵੀ ਪਸੰਦ ਨੀ ਕਰਦੇ ਹੈਗੇ।
ਹਾਂਜੀ।
ਕਿਉਂਕਿ, ਦੇਖੋ ਗਰਮੀ ਹੋ ਹੀ ਇਨੀ ਰਹੀ ਹੈ। ਕੀ ਦੇਖੋ ਦਿਲ ਹੀ ਨੀ ਕਰਦਾ ਕਿਸੇ ਦਾ ਬਾਹਰ ਨਿਕਲ ਨਿਕਲ ਨੂੰ ਇੰਨੀ ਗਰਮੀ 'ਚ'। ਇਹ ਹੁੰਦਾ ਕਿ ਚਲੋ, ਸਵੇਰੇ-ਸਵੇਰੇ ਧੁੱਪ ਤੋਂ ਪਹਿਲਾਂ- ਪਹਿਲਾਂ ਜੋ ਕੰਮ ਕਰ ਲਈਏ ਵਧੀਆ।
ਜਾ ਰਹੇ ਸੀਗੇ ਛੁੱਟੀਆਂ ਦਾ ਕਰਕੇ, ਤੇ ਉਹਨਾਂ ਨੇ ਕੱ ਕੱਪੜੇ ਲਿਆਉਣੇ ਸੀਗੇ ਗਰਮੀ ਦੇ। ਫਿਰ ਮੰਮੀ ਕਹਿੰਦੀ ਠੰਡ ਏ ਹੈ ਨੀ ਕਹਿੰਦੀ ਵੀ ਗਰਮੀ ਬਹੁਤ ਪੈਂਦੀ ਆ, ਕਹਿੰਦੀ ਚਲੋ ਸ਼ਾਮ ਜੀ ਨੂੰ ਕਹਿੰਦੇ ਥੋੜ੍ਹਾ ਬਹੁਤਾ ਟੇਕਾਅ ਜਿਹਾ ਹੋ ਜਾਂਦਾ ਵੀ ਠੰਡ ਪੈਣ ਲੱਗ ਜਾਂਦੀ ਕਹਿੰਦੀ ਸ਼ਾਮ ਨੂੰ ਚੱਲਾਂਗੇ, ਫੇਰ ਅਸੀਂ ਸ਼ਾਮ ਨੂੰ ਗਏ ਕੱਪੜੇ ਲੈਣ।
' ' ਹਾਂਜੀ, ਇਹੀ ਹੁੰਦਾ ਵੀ ਸ਼ਾਮ ਨੂੰ ਤਾਂ ਦੇਖੋ ਫਿਰ ਵੀ ਮੌਸਮ ਠੀਕ ਹੁੰਦਾ ਚਾਰ ਵਜੇ ਤੋਂ ਬਾਅਦ।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
ਉਦੋਂ ਚਲੋ ਫਰਕ ਜਿਹਾ ਪੈ ਜਾਂਦਾ ਮੌਸਮ ਦਾ।
ਹਾਂਜੀ, ਸਵੇਰ ਟਾਈਮ ਤਾਂ ਬਾਹਰ, ਬਜ਼ਾਰ ਜਾਣ ਨੂੰ ਦਿਲ ਨ ਕਰਦੇ ਨਾ ਇੰਨੀ ਗਰਮੀ ਹੁੰਦੀ ਆ ਬਾਕੀ ਕੇ ਇੰਨੀ ਭੀੜ ਭੜਾਕਾ ਹੁੰਦਾ ਨਾ ਉੱਥੇ।
ਹਾਂਜੀ, ਧੁੱਪ ਤਾਂ ਦੇਖੋ ਤੁਹਾਨੂੰ ਪਤਾ ਹੀ ਆ ਸਵੇਰੇ ਛੇ ਵਜੇ ਹੀ ਧੁੱਪ ਨਿਕਲ ਜਾਂਦੀ ਆ।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
ਇਸ ਕਰਕੇ
ਹਾਂਜੀ।
ਹਾਂਜੀ-ਹਾਂਜੀ ਵੀ ਸਵੇਰੇ ਤੋਂ ਉੱਪਰ ਨਿਕਲਣ ਕਰਕੇ ਵੀ ਦੇਖੋ ਆਪਾਂ ਕੋਈ ਕੰਮ ਨੀ ਕਰ ਪਾਂਦੇ ਹੈਗੇ। ਜਾ ਲਗਾ ਲਓ, ਹੁਣ ਜਿਵੇਂ ਝੋਨਾ ਲਗਾਣ ਆਲੇ ਆਏ ਹੋਏ ਨੇ ਚਲੋ ਉਹਨਾਂ ਨੂੰ ਆਦਤ ਪਈ ਹੋਈ ਹੁੰਦੀ ਆ। ਵੀ ਧੁੱਪ 'ਚ' ਕੰਮ ਕਰਨ ਤੇ ਲਗਾ ਲੋ ਚਲੋ ਗਰਮੀ ਤਾਂ ਉਹਨਾਂ ਨੂੰ ਵੀ ਲੱਗਦੀ ਆ। ਪਰ ਫੇਰ ਵੀ ਦੇਖੋ ਝੋਨ ਝੋਨਾ ਲਗਾਂਦੇ ਨੇ ਇੰਨੀ ਗਰਮੀ 'ਚ' ਲਗਾ ਲੋੋ ਸਾਰਾ ਦਿਨ, ਕਿ ਦੇਖੋ ਆਪਣੇ ਵਰਗੇ ਧੁੱਪ 'ਚ'। ਇੱਕ ਮਿੰਟ ਨੀ ਖੜ ਸਕਦੇ।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
ਆਪਾਂ ਨੇ ਦੇਖੋ ਹੁਣ ਜੇ ਬਾਜ਼ਾਰ ਹੁਣ ਜਿਵੇਂ ਜਿਹੜੀਆਂ ਕੁੜੀਆਂ ਕੋਲਜ ਜਾਂਦੀਆਂ ਨੇ ਜਾਂ ਗੱਲ-ਗੱਲ ਕੋਲਜ ਜਾਂ ਕੋਈ ਡਿਊਟੀ ਲੱਗੀ ਲੱਗਿਆ ਹੋਇਆ ਤਾਂ ਉਹਨਾਂ ਨੂੰ ਤਾਂ ਦੇਖੋ ਇੱਕ ਮਜਬੂਰੀ ਹੁੰਦੀ ਆ ਉਹਨਾਂ ਦੀ ਜਾਣਾ।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
ਜਿਵੇਂ ਹੁਣ ਆਪਾਂ ਘਰੇ ਰਹਿੰਨੇ ਆ, ਤਾਂ ਆਪਣੀ ਐਡੀ ਕੋਈ ਮਜਬੂਰੀ ਨੀ ਹੁੰਦੀ ਆਪਾਂ ਨੇ ਜਾਣਾ ਹਨਾ ਵੀ ਜੇ ਆਪਣੀ ਸਟੱਡੀ ਵਗੈਰਾ ਕੰਪਲੀਟ ਹੋ ਗਈ।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
ਹੈਲੋ।
ਹਾਂਜੀ।
ਤੁਸੀਂ ਕੋਈ ਰਿਸਪੋਂਸ ਨਹੀਂ ਦੇ ਰਹੇ ਹੈਗੇ ਐਵੇਂ ਤੁਹਾਨੂੰ ਪੇਮੈਂਟ ਨੀ ਆਣੀ ਫਿਰ।
ਨਹੀਂ-ਨਹੀਂ ਮੈਂ ਬੋਲ ਰਹੀ ਆ ਜੀ।
ਬੋਲਣ ਦੀ ਉਹ ਪੇਮੈਂਟ ਆਣੀ ਐ 'ਚ' ਤੁਹਾਨੂੰ।
ਹਾਂਜੀ।
ਹਾਂਜੀ। ਤੇ ਫੇਰ ਇਸ ਕਰਕੇ ਹੁਣ ਤੁਸੀਂ ਦੱਸੋ, ਕੁਛ ਹੋਰ ਮੌਸਮ ਬਾਰੇ ਕੀ ਦੱਸਣਾ ਚਾਹੋਗੇ।
ਮੌਸਮ ਤਾਂ ਬਾਰਿਸ਼ ਆਉਣ ਦੇ ਚਾਂਨਸ ਤਾਂ ਹੈ ਨੀ ਜੀ, ਬਾਰਿਸ਼ ਆ ਈ। ਤਾਂ ਵਧੀਆ ਗੱਲ ਹੈ ਜੀ, ਮੌਸਮ ਠੰਡਾ ਹੋ ਜੂ।
ਹਾਂਜੀ। ਹਾਂਜੀ-ਹਾਂਜੀ ਜਿਵੇਂ ਹੁਣ ਦੇਖੋ, ਪੱਤਝੜ ਦਾ ਮੌਸਮ ਵੀ ਹੁੰਦਾ ਆਪਾਂ ਕਹਿ ਲਈਏ। ਜਾ ਲੱਗਾ ਵੀ ਥੋੜੇ-ਥੋੜੇ ਮਹੀਨਿਆਂ ਬਾਅਦ ਦਾ ਹੀ ਮੌਸਮ ਮੰਨਿਆ ਜਾਂਦਾ। ਕਿ ਮੌਸਮ ਦੇਖੋ ਚੱਲਦਾ ਰਹਿੰਦਾ, ਕੋਈ ਨਾ ਕੋਈ ਜਿਵੇਂ ਬਾਰਿਸ਼ਾ ਦੇ ਮਹੀਨੇ ਹੋ ਗੇ। ਕਈ ਜਾ ਲੱਗਾ ਲੋ, ਜਿਵੇਂ ਹੁਣ ਗਰਮੀ ਆ ਹੁਣ ਪਤਾ ਕਿ ਬਾਰਿਸ਼ ਹੋਣੀ ਨੀ ਹੈਗੀ।
ਹਾਂਜੀ।
ਹਾਂਜੀ-ਹਾਂਜੀ। ਜਿਵੇਂ ਹੁਣ ਅੱਗੇ ਸਰਦੀਆਂ 'ਚ' ਕਈ ਮਹੀਨੇ ਐਵੇਂ ਦੇ ਹੁੰਦੇ ਨੇ ਵੀ ਚਲੋ ਸਰਦੀ 'ਚ' ਵੀ ਕਈ ਵਾਰੀ ਬਾਰਿਸ਼ਾਂ ਹੁੰਦੀਆਂ ਨੇ। ਜਿਵੇਂ ਸਰਦੀ 'ਚ' ਤਾਂ ਹਫ਼ਤਾ-ਹਫ਼ਤਾ ਬਾਰਿਸ਼ ਚੱਲਦੀ ਰਹਿੰਦੀ ਆ।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
ਹਾਂਜੀ-ਹਾਂਜੀ ਵੀ ਇਸ ਤਰ੍ਹਾਂ ਮੌਸਮ ਦੇਖੋ ਵੀ ਮੌਸਮ ਦੀ ਚਲੋ। ਕੁਦਰਤ ਨਾਲ ਜੇ ਆਪਾਂ ਨੇ ਛੇੜਛਾੜ ਕੀਤੀ ਹੋਈ ਐ ਤਾਂ ਹੀ ਦੇਖੋ ਅੱਜ ਹੁਣ ਇੰਨੀ ਗਰਮੀ ਹੁੰਦੀ ਆ, ਪਹਿਲਾਂ ਦੇਖੋ ਇੰਨੀ ਗਰਮੀ ਨੀ ਹੁੰਦੀ ਸੀ ਹੁਣ ਤਾਂ ਦੇਖੋ ਪੱਖੇ ਵਗੈਰਾ ਹੋ ਗਏ ਕੂਲਰ, ਏ ਸੀ ਪਹਿਲਾਂ ਤਾਂ ਦੇਖੋ ਇਹੋ ਜਿਹਾ ਕੁੱਛ ਵੀ ਨਹੀਂ ਹੁੰਦਾ ਸੀਗਾ।
ਹਾਂਜੀ।
ਇਸ ਚੀਜ਼ ਕਰਕੇ ਵੀ ਦੇਖੋ ਕਿੰਨੀ ਤਬਦੀਲੀ ਆਈ ਆ ਹਨਾ। ਚਲੋ ਹੁਣ ਵੀ ਜਿਵੇਂ ਸੇਜੇ, ਕੀਤਾ ਗਿਆ ਸੀ ਵੀ ਲਗਾਲੋ ਦਰੱਖਤ ਲਗਾਣ ਲਈ ਬੋਲਿਆ ਗਿਆ ਸੀ ਸਭ ਨੂੰ। ਕਿ-ਕਿ ਕਿਧਰ ਤੇ ਸਭ ਨੂੰ ਲਗਾਉਣਾ ਚਾਹੀਦਾ ਤੇ ਜ਼ਿਆਦਾਤਰ ਅਨਾਉਸਮੈਂਟ ਕੀਤੀ ਗਈ ਵੀ, ਆਪਣੇ ਜਨਮ ਦਿਨ ਤੇ ਲਗਾਓ ਕਿ ਇੱਕ- ਇੱਕ ਦਰੱਖਤ ਤ
ਹਾਂਜੀ।
ਜਾਂ ਫਿਰ ਜਿੱਥੇ ਸਨਮਾਨਿਤ ਕੀਤਾ ਜਾਂਦਾ ਕੁ ਕੁਛ ਅਜਿਹੇ ਅਦਾਰੇ ਹੁੰਦੇ ਨੇ ਲਗਾ ਲੋ ਜਿਨਾਂ ਨੂੰ ਸਨਮਾਨਿਤ ਕਰਨਾ ਹੁੰਦਾ। ਫਿਰ ਉਹਨਾਂ ਨੂੰ ਪੌਦੇ ਹੀ ਦਿੱਤੇ ਜਾਂਦੇ ਸੀਗੇ ਹੁਣ ਇੱਕ ਇਕ ਸਾਲ ਤੋਂ ' ' ਤਾਂ ਕਿ ਉਹ ਪੌਦਾ ਜੋ ਆਪਣੇ ਘਰੇ ਲਗਾ ਲੈਣ ਜਾਂ ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਲਗਾ ਦੇਣ ਉਹ ਕੋਈ ਵੀ ਅਦਾਰੇ 'ਚ' ਲਗਾ ਲੋ। ਜਾਂ ਕਿਸੇ ਦਫ਼ਤਰ 'ਚ' ਲਗਾ ਲੋ ਸਕੂਲਾਂ 'ਚ' ਲਗਾ ਲੋ ਜਿਵੇਂ
ਹਾਂਜੀ।
' ' ਜੇ ਹੋਇਆ ਸੀ ਹਰ ਇੱਕ ਸਕੂਲ ਦੇ ਵਿੱਚ ਅ ਟੀਚਰਾਂ ਨੇ ਹਰ ਇੱਕ ਬੱਚੇ ਤੋਂ ਛੋਟੇ ਛੋਟੇ ਪੌਦੇ ਮੰਗਗਾਏ ਗਏ ਸੀ ਸਾਰੇ ਫਲ ਫਰੂਟਾਂ ਦੇ ਹਰ ਇੱਕ ਬੱਚੇ ਤੋਂ ਇੱਕ-ਇੱਕ ਬੱਚੇ ਬੱਚੇ ਤੋਂ ਬੋਲਿਆ ਗਿਆ ਸੀ, ਵੀ ਇੱਕ ਸਭ ਨੇ ਲੈ ਕੇ ਆਉਣਾ ਪੌਦਾ ਤੇ ਫਿਰ ਦੇਖੋ ਬੱਚੇ ਉੱਥੇ ਦੇਕੇ ਵੀ ਗਏ ਸੀਗੇ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
ਹੁਣ ਲਗਾ ਲਓ ਜੇ ਸਕੂਲ 'ਚ' ਪੰਜ ਸੌ ਹਜ਼ਾਰ ਬੱਚਾ ਤਾਂ ਹਜ਼ਾਰ ਹੀ ਬੱਚੇ ਲੈ ਕੇ ਗਏ ਸੀ। ਤੇ ਦੇਖੋ ਹਜ਼ਾਰ ਪੌਦੇ ਲਗਾਏ ਗਏ ਸੀ, ਸਕੂਲਾਂ ਦੇ ਵਿੱਚ ਲਗਾਏ ਉਹਨਾਂ ਨੇ, ਚਲੋ ਕਿਸ ਨੇ ਆਪਣੇ ਘਰੇ ਲਗਾਏ।
ਹਾਂਜੀ।
ਦੇਖੋ ਸਭ ਨੇ ਉਹ ਪੌਦੇ ਲਗਾਏ ਸੀਗੇ ਵੀ ਜਿਸ ਨਾਲ ਵੀ ਇਹ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਨੇ ਅਗਰ ਆਪਾਂ ਨੇ ਮੌਸਮ ਮੌਸਮ ਨੂੰ ਸਹੀ ਰੱਖਣਾ ਜਿਵੇਂ ਹੁਣ ਟ ਇਥੇ ਦੇਖਲੋ ਪੰਤਾਲੀ, ਛਿਆਲੀ ਹੋ ਜਾਂਦਾ ਕਦੇ-ਕਦੇ ਅੜਤਾਲੀ
ਹਾਂਜੀ।
ਦੇਖਲੋ ਵੀ ਕਿੰਨੀ ਗਰਮੀ ਹੋ ਰਹੀ ਆ
ਹਾਂਜੀ।
ਪਹਿਲਾਂ ਤਾਂ ਦੇਖੋ ਟੈਂਪਰੇਚਰ ਦਾ ਕੁਛ ਪਤਾ ਹੀ ਨਹੀਂ ਹੁੰਦਾ ਸੀ, ਇੰਨਾ ਕਦੇ ਹੁੰਦਾ ਹੀ ਨਹੀਂ ਸੀ।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
ਅਗਰ ਆਪਾਂ ਪਹਿਲਾਂ ਸਮਿਆਂ ਦੀ ਗੱਲ ਕਰੀਏ।
ਚਲੋ ਠੀਕ ਹੈ ਜੀ।
ਹਾਂਜੀ ਚਲੋ ਠੀਕ ਹੈ ਮੈਮ ਧੰਨਵਾਦ।
ਹਾਂਜੀ, ਠੀਕ ਐ ਜੀ।